ਹਾਂਜੀ ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਭੈਣ ਜੀ ਹੋਰ ਠੀਕ ਓ?
ਵਧੀਆ-ਵਧੀਆ, ਤੁਸੀਂ ਕਿਵੇਂ ਓ?
ਬੋ ਵਧੀਆ, ਬੋ ਵਧੀਆ, ਤੁਸੀਂ ਦੱਸੋ ਕੀ ਕਰ ਰੇ ਸੀ?
ਬਸ ਕੁਛ ਨੀ ਬੈਠੀ ਦੀ ਸੀ ਬਸ ਕੰਮ ਲੇਟ ਹੋ ਜਾਂਦਾ ਵੇ ਬੱਚੇਆਂ ਕਰਕੇ।
ਬਸ ਐਈ ਗੱਲ ਐ, ਪੇਕੇ ਆ ਕੇ ਤੇ ਮੇਰਾ ਵੈਸੇ ਬੜਾ ਸ਼ਡਿਊਲ ਖਰਾਬ ਹੋ ਜਾਂਦਾ ਬਿਲਕੁਲ।
ਐ ਤੇ ਸਾਰੀ-ਸਾਰੀ ਰਾਤ ਇੰਨੀ ਲੇਟ ਸੌਦੇ ਨੇ ਫੋਨ ਚਲਾਂਦੇ ਰੈਂਦੇ ਨੇ।
ਸਭ ਤੋਂ ਵੱਡੀ ਗੱਲ ਫੋਨ ਦਾ ਤੇ ਐ ਫੋਨ ਦਾ ਤੇ ਸਾਰਾ ਓ ਐ।
ਹਾਂ ਫੋਨ ਦਾ ਈ ਤੇ ਸਾਰਾ ਕੰਮ ਖ਼ਰਾਬ ਕੀਤਾ ਦਾ ਵੇ ਹੁਨ ਰਾਤੀ ਮੈਂ ਸੁੱਤੀ ਦੀ ਆ ਏਦੇ ਪਾ ਪਾਪਾ ਸੁੱਤੇ ਦੇ ਨੇ ਤੇ ਫੋਨ ਚਲਾ ਰੀ ਰਾਤੀ ਦੋ ਵਜੇ
ਹਾਏ ਰੱਬਾ ਤੇ ਤੁਆਨੂੰ ਪਤਾ ਨੀ ਲੱਗੇਆ।
ਓ ਸਾਡੇ ਫੋਨ ਚੁੱਕ ਕੇ ਈ ਚਲਾ ਰੀ ਹੈਗੀ ਔਰ ਆਵਾਜ਼ ਬਿਲਕੁਲ ਬੰਦ। ਉਹ ਰੀਲਾ ਦੇਖੀ ਜਾਂਦੀ ਹੈ ਦੇਖੀ ਜਾਂਦੀ ਹੈਗੀ।
ਅੱਛਾ ਇਹ ਇੰਸਟਾਗ੍ਰਾਮ ਚਲਾਉਂਦੀ ਹੈ ਕਿ ਯੂਟਿਊਬ ਚਲਾਉਂਦੀ ਹੈ?
ਯੂਟਿਊਬ- ਯੂਟਿਊਬ ਇੰਸਟਾਗ੍ਰਾਮ ਤੇ ਅਸੀਂ ਪਾਸਵਰਡ ਲਗਾਏ ਦੇ ਨੇ, ਇੱਕ ਵਾਰੀ ਸਟੋਰੀ ਪਾ ਦਿੱਤੀ ਸੀ ਲਾਈਵ ਕਰ ਦਿੱ ਤੀ ਸੀ ਲਾਈਵ। ਅਸੀਂ ਘਰ ਆਪਸ ਬਹਿਜ ਚੱਲ ਰਹੀ ਸੀ ਨਾ ਸਾਡੀ। ਲੜਾਈ ਚੱਲ ਰਹੀ ਸੀ, ਤੇ ਲਾਈਵ ਚੱਲ ਰਿਹਾ ਸੀ।
ਹਾਏ ਰੱਬਾ
ਫੇਰ ਉਸ ਤੋਂ ਬਾਅਦ ਤੇ ਪੂਰਾ ਪਾਸਵਰਡ ਪਾ ਦਿੱਤੇ ਨੇ ਫੇਸਬੁੱਕ ਤੇ ਇੰਸਟਾ ਤੇ
ਇੰਸਟਾ ਤੇ ਬੱਚਿਆਂ ਨੂੰ ਏ ਹੀ ਤਾਂ ਪਤਾ ਨੀ ਹੁੰਦਾ ਜੀ। ਜਿੱਥੇ ਮਰਜ਼ੀ ਹੱਥ ਮਾਰਨ ਇਹਨਾਂ ਨੇ ਤੇ ਚਲਾਣਾ ਹੀ ਹੈ ਬਸ।
ਹਾਂ ਉਹ ਯੂਟਿਊਬ ਹੈ ਯੂਟਊਬ ਤੇ ਜੋ ਮਰਜ਼ੀ ਕਰੇ।
ਹਾਂ ਸਹੀ ਗੱਲ ਹੈ।
ਪਰ ਉਹ ਵੀ ਫੇਰ ਜ਼ਿਆਦਾ ਮੋਬਾਇਲ ਚਲਾਉਣਾ ਵੀ ਤੇ ਬੇਕਾਰ ਹੈਗਾ।
ਘਰ ਏ ਨਾ ਸਹੀ ਗੱਲ ਹੈ ਪਰ ਨਹੀਂ ਮੁੜਦੇ ਨਾ ਬੱਚੇ ਤੁਹਾਨੂੰ ਪਤਾ ਤੇ ਇਹੀ ਹੈ। ਜਿੰਨਾ ਮਰਜੀ ਤੁਸੀਂ ਮੋੜ ਲੋ ਇੱਕ ਟੀ ਵੀ, ਟੀ ਵੀ ਤੇ ਹਟਾਓ ਤੇ ਫੋਨ, ਫੋਨ ਤੋਂ ਹਟਾਓ
ਹਾਂ ਫੋਨ ਚ ਹਟੇ ਟੀ ਵੀ ਬਸ ਇਹ ਦੋ ਹੀ ਚੀਜ਼ਾਂ ਨੇ।
ਹਾਂ ਉਹਦੇ ਚ ਵੀ ਨੈਟ ਪਤਾ ਅੱਜ ਕੱਲ ਵੈਸੇ ਐਂਡਰੋਇਡ ਟੀ ਵੀ ਚੱਲ ਗਏ ਨੇ। ਉਹਦੇ ਚ ਨੈਟ ਚਲਾਓ ਤੇ ਕੀ ਕਹਿੰਦੇ ਹਰ ਚੀਜ਼ ਆ ਜਾਂਦੀ ਆ। ਟੀ ਵੀ ਛੱਡੋ ਤੇ ਫੋਨ, ਫੋਨ ਛੱਡੋ ਤੇ ਟੀ ਵੀ।
ਉਹੀ ਤੇ, ਇੱਕ ਫੋਨ ਪਹਿਲੇ ਘੱਟ ਘਟ ਦੁਖੀ ਕੀਤਾ ਵੇਆ ਸੀ ਹੁਣ ਟੀ ਵੀ ਦਾ ਨਵਾਂ ਪੰਗਾ ਪਾ ਦਿੱਤਾ ਏ।
ਟੀ ਵੀ ਐਂਡੋਇਡ ਆ ਗਏ ਨੇ।
ਹੂੰ।
ਮੇਰਾ ਮੁੰਡਾ ਤੇ ਅਗਰ ਰੋਟੀ ਖਾਏ ਮੰਮਾ ਫੋਨ, ਅ ਵਾਸ਼ਰੂਮ ਜਾਣਾ ਹੈ ਮੰਮਾ ਫੋਨ। ਕੋਈ ਏ ਕੰਘੀ ਕਰਾਣੀ ਹੈ ਮੰਮਾ ਫੋਨ।
ਜਾਏਗੀ ਨਾ ਜਦੋਂ
ਹਾਂ ਫੌਨ ਹੱਥੀ ਚ ਹੋਏਗਾ। ਵੀਡੀਓ ਚਲਾਉਣਗੇ ਉਹ ਕੀ ਨਾਮ ਜਿਹੜਾ ਆਪਣਾ ਦੇਖਣਾ ਉਹਨਾਂ ਨੇ ਇੱਕ ਰੀਲ ਚਲਾਣਗੇ। ਜਿਹੜੀ ਦੇਖਣੀ ਹੈ ਫੇਰ ਰੋਟੀ ਅੰਦਰ ਜਾਂਦੀ ਹੈ।
ਹਾਂ ਪਤਾ ਨੀ ਕੀ ਪਾਗਲਾਂ ਵਾਂਗ ਦੇਖੀ ਜਾਂਦੇ ਨੇ।
ਓ ਸਾਈਡ ਇਫੈਕਟ ਵੀ ਵੇਖੋ ਨਾ ਕਿੰਨੇ ਹੈਗੇ ਨੇ ਬੱਚ
ਹਾਂ ਸਾਈਡ ਇਫੈਕਟ ਨੇ, ਹੁਨ ਆਈਜ਼ ਵੀ ਕਹਿੰਦੀ ਮੰਮੀ ਮੈਨੂੰ ਦਿਖਦਾ ਨੀ ਹੇਗਾ ਤੇ ਫੇਰ ਮੈਂ ਕਿਆ ਫੋਨ ਘਟ ਚਲਾਓ।
ਹਾਂ-ਹਾਂ, ਹਾਲੇ ਕਿ ਉਮਰ ਕੀ ਏ ਬੱਚੇਆਂ ਦੀ ਕੋਈ ਉਮਰ ਥੋੜੀ ਨਾ ਹੈਗੀ ਏ।
ਫੋਨ ਦੀ ਲਾਈਟ ਤੇ ਸਭ ਤੋਂ ਖ਼ਰਾਬ ਕਰਦੀ ਹੇਗੀ, ਅਰੇ ਸਾਨੂੰ ਖੁਦ ਨੂੰ ਮੈਨੂੰ ਡਾਰਕ ਸਰਕਲ ਕਦੇ ਇੰਨੇ ਨੀ ਹੋਏ ਸੀ, ਤੇ ਫੋਨ ਦੇਖਣ ਨਾਲ ਇੰਨੇ ਡਾਰਕ ਸਰਕਲ ਹੋ ਗੇ। ਅੱਛਾ ਜੀ।
ਤਾਂ ਓਈ ਨਾ ਸਾਡਾ ਸ਼ਡਿਊਲ ਕਹਿ ਤੇ ਰਈ ਆ ਸਾਰਾ ਚੇਂਜ ਹੋ ਜਾਂਦਾ ਏ। ਬੰਦਾ ਰਾਤੀ ਫੋਨ ਚਲਾਂਦਾ ਏ ਰਾਤੀ ਫੇਰ ਲੇਟ ਸੋਣਾ। ਸਵੇਰੇ ਲੇਟ ਉੱਠਣਾ ਸਾਰਾ ਸ਼ਡਿਊਲ ਚੇਂਜ ਹੋ ਜਾਂਦਾ ਏ।
ਹੁਣ ਸਾਨੂੰ ਕੋਈ ਪਾਠ ਕਰਨ ਲਈ ਕੈਅ ਦੇ ਅਸੀਂ ਇੱਕ ਪਾਠ ਕਰਦੇ-ਕਰਦੇ ਸਾਨੂੰ ਨਿੰਦਰ ਆ। ਜਾਂਦੀ ਏ ਓ ਫੋਨ ਤੁਸੀਂ ਚਾਰ-ਚਾਰ ਘੰਟੇ ਦੇ ਦੋ ਆਰਾਮ ਨਾਲ ਚੱਲਦਾ ਰਏਗਾ।
ਹਾਂ, ਆਰਾਮ ਨਾਲ ਤੁਸੀਂ ਲੇਟ ਕੇ ਫੋਨ ਚਲਾਈ ਜਾਓ ਤੁਆਨੂੰ ਕੁਛ ਨੀ ਹੋਏਗਾ।
ਹੂੰ ਓ ਫੋਨ ਚਲਾਂਦੇ ਹੋਏ ਕੋਈ ਡਿਸਟਬ ਕਰਦਾ ਹੈਗਾ ਕਿੰਨਾ ਫੋਨ ਚਲਾਂਦੇ ਕੋਈ ਡਿਸਟਬ ਕਰੇ ਕਿੰਨਾ ਗੁੱਸਾ ਚੜਦੈ। ਓ ਪਾਠ ਏ ਚ ਅਸੀਂ ਸੋਚਦੇਆ ਕੋਈ ਬੰਦਾ ਡਿਸਟਰਬ ਕਰੇ।
ਸਈ ਗੱਲ ਏ, ਬਿਲਕੁਲ ਸਈ ਗੱਲ ਏ। ਮੈਂ ਤੇ ਅ ਕੀ ਨਾਮ ਏ ਜਦੋਂ ਦੀ ਮੈਂ ਆਪਣੇ ਪੇਕੇ ਆਈ, ਗੁਰਦੁਆਰੇ ਇੱਕ-ਇੱਕ ਵਾਰ ਗੁਰਦੁਆਰੇ ਮੱਥਾ ਟੇਕਣ ਨੀ ਗਈ।
ਓਹੀ ਬਸ ਏਹੀ ਕਿੱਥੇ ਬੱਚਿਆਂ ਨਾਲ ਵੀ ਨਈਂ ਜਾਇਆ ਜਾਂਦਾ ਔਰ ਅਪਨਾ ਵੀ ਖੁਦ ਦਾ ਵੀ ਨੀ ਜਾਨ ਤੇ ਹੁੰਦੀ
ਐਵੇਂ ਸ਼ਡਿਊਲ ਸਾਰਾ ਭਾਬੀ ਜੀ ਚੇਂਜ ਹੋ ਜਾਂਦਾ ਬਿਲਕੁਲ ਈ। ਸਾਰਾ-ਸਾਰਾ, ਬਿਲਕੁਲ ਸ਼ਡਿਊਲ। ਚੇਂਜ ਹੋ ਜਾਂਦਾ ਏ, ਸੋ ਰਾਤੀ ਦੋ-ਦੋ, ਤਿੰਨ ਵਜੇ ਸੋਵੋ ਤੇ ਸਵੇਰੇ ਦੋ ਵਜੇ ਉੱਠ ਉਠੋ ਦੁਪੈਰੇ ਰੋਟੀ ਖਾਓ ਫਿਰ ਲੇਟ ਜਾੳ, ਫੇਰ ਸ਼ਾਮ ਉੱਠੋ ਚਾਹ ਪਾਣੀ ਪੀਓ। ਫੇਰ ਲੇਟ ਜੋ।
ਹਾਂ, ਬਸ ਏਹੀ ਕੁਛ ਈ ਚੱਲ ਰਿਆ ਹੈਗਾ, ਓ ਵੇਖ ਫੋਨ ਹੋ ਜਾਏ, ਇੱਕ ਰੋਟੀ ਹੋ ਜਾਏ, ਖਾਨਾ-ਪੀਨਾ ਵਦੀਆ ਹੋ ਜਾਏ। ਜੇ ਅ ਘਰੋ ਬਾਰ ਜਾਵਾਂਗੇ ਤੇ ਤਾਂ ਥੋੜੀ-ਬੋਤ ਫੋਨ ਨੂੰ ਥੋੜੀ ਜੀ ਸਾਹ ਮਿਲਦੀ ਹੈਗੀ।
ਸਾਹ ਮਿਲਦਾ ਐ, ਹਾਂਜੀ-ਹਾਂਜੀ-ਹਾਂਜੀ। ਹਾਂ, ਹੁਣ ਤੇ ਸ਼ੁਕਰ ਹੋਏਗਾ ਮੈਂ ਜਦ ਸਕੂਲ ਖੁੱਲਣਗੇ ਤੇ ਬੱਚੇ ਸਕੂਲ ਜਾਣਗੇ। ਚਾਰ ਘੰਟੇ ਦਾ ਸਕੂਲ ਹੋ ਕੇ ਆਨ। ਹਾਂ, ਤੇ ਤੁਆਡੀ ਬੇਟੀ ਆ ਜਾਏਗੀ ਓਨੂੰ ਸਕੂਲ ਵਸਤੇ ਅੱਛਾ, ਤੁਸੀਂ ਆਪਣੇ ਕੋਲ ਈ ਰੱਖੋਗੇ। ਅ ਹ ਅੱਛਾ, ਠੀਕ ਏ।
ਤੇ ਹੁਣ ਅਪਣੇ ਕੋਲ ਰੱਖਾਂਗੀ ਇਨੂੰ
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ।
ਹੁਨ ਐਡਮਿਸ਼ਨ ਥੋੜੀ ਨਾ ਦੇਣਗੇ।
ਹੂੰ ਸਈ ਬਾਤ ਏ, ਤੁਆਨੂੰ ਨਵੇ ਸੀਰੇ ਓ ਸਾਰਾ ਕੰਮ ਕਰਨਾ ਪੈਨਾ ਏ ਨਾ। ਮੈਂ ਕਿਆ ਤੁਆਨੂੰ ਨਵੇਂ ਸਿਰੇ ਓ ਸਾਰਾ ਕੰਮ ਕਰਨਾ ਪੈਣਾ।
ਓਹੀ ਤੇ ਐ ਹੁਨ ਨਵੇਂ ਸਿਰੇ ਤੋਂ ਸਾਰਾ ਕੰਮ ਕਰਨਾ ਪਏਗਾ, ਹੁਣ ਬੜੀ ਮੁਸੀਬਤ ਪੈਗੀ। ਫਿਰ
ਹਾਂ ਤੇ
ਯਾਰ ਇੱਥੇ ਐਡਮਿਸ਼ਨ ਕੇੜੇ ਸਸਤੇ ਨੇ ਯਾਰ ਇੱਕ-ਇੱਕ ਲੱਖ-ਲੱਖ ਰੁਪਏ ਦੇ ਸਟਾਰਟਿੰਗ ਤੋ ਈ ਅ ਸਕੂਲ ਨੇ।
ਅਗਰ ਜੇ ਹਾਂ ਜੇ ਮੈਂ ਐਸ ਡੀ ਪਬਲਿਕ ਵਰਗੇ ਸਕੂਲ ਇੱਥੇ ਪਾ ਰਈ ਆ ਨਾਂ ਤੇ ਇੱਕ ਲੱਖ ਪਰ ਮੇਰੇ ਕੋਲ ਹੋਨੇ ਚਾਈਦੇ ਨੇ।
ਅੱਛਾ ਜੀ, ਏ ਬੜਾ ਮਹਿਂਗਾ ਏ।
ਉਹ ਜੋ ਵਧੀਆ ਹੀ ਸਕੂਲ ਮੈਂ ਇੱਕ ਬੜਾ ਵਧੀਆ ਸਕੂਲ ਸੀ ਉਹ ਪਾਣ ਦਾ ਸੋਚਿਆ ਸਾਢੇ ਤਿੰਨ ਲੱਖ ਰੁਪਏ ਫੀਸ ਹੈਗੀ ਇੱਕ ਸਾਲ ਦੀ।
ਅੱਛਾ ਜੀ, ਬੜੀ ਮਹਿੰਗੀ ਏ।
ਉ ਕਵੀਨਸ ਕਾਲਜ ਏ ਕਵੀਨਸ ਕਾਲਜ।
ਉ ਨੀ ਹੈ, ਛੋਟਾ ਛੋਟੇ ਸਕੂਲ ਨੀ ਹੈਗੇ।
ਛੋਟੇ ਸਕੂਲ ਨੇ ਅੱਸੀ ਹਜ਼ਾਰ, ਨੱਬੇ ਹਜ਼ਾਰ, ਲੱਖ ਰੁਪਏ।
ਅੱਛਾ! ਏਥੋਂ ਸਟਾਟਿੰਗ ਏ ਛੋਟੇ ਸਕੂਲਾਂ ਦੀ।
ਹੂੰ! ਛੋਟੇ ਸਕੂਲ ਤੋਂ।
ਸਕੂਲ ਬੋਤ ਮੈਂਗੇ ਨੇ। ਹੁਣ ਇੱਕ ਜਿੱਦਾਂ ਕੀ ਆਪ ਆਪਣਾ ਓ ਜੇ ਪਲੇ ਸਕੂਲ ਹੁੰਦੇ ਨੇ ਏਨੇ ਛੋਟੇ ਸਕੂਲ ਵੀ ਨੇ ਏਧਰ। ਪਰ ਓ ਪਲੇਨ। ਵੀ ਏਹ ਟੈਥ ਟਵੈਲਥ ਤੱਕ ਨੇ, ਪਰ ਓ ਵੀ ਚਾਲ਼ੀ- ਚਾਲ਼ੀ ਹਜ਼ਾਰ ਪੈਂਤਾਲੀ -ਪਤਾਲੀ ਹਜ਼ਾਰ। ਹੁਣ ਜਿੱਦਾਂ ਆਪਾਂ ਸੋਚ ਰਹੇ ਨਾ ਕੀ ਐਸ ਡੀ ਪਬਲਿਕ ਸਕੂਲ ਵਰ ਕੈਂਪਸ ਓ ਏ ਓ ਤੇ ਸੋਚੋ ਕੀ ਲੱਖ ਤੋਂ ਉੱਪਰ ਈ ਨੇ।
ਅੱਛਾ! ਏ ਤੁਸੀਂ ਆ ਖਾਲੀ ਅਡਮਿਸ਼ਨ ਲਈ ਦੱਸ ਦਿਉ ਓਨਾ ਹਨਾ।
ਐਡਮਿਸ਼ਨ ਐਡਮਿਸ਼ਨ ਔਰ ਫ਼ੀਸ। ਵਿੱਚ ਇਨਕਲੂਡ ਹੈਗੀ, ਏ ਲਖ
ਅੱਛਾ ਜੀ, ਅੱਛਾ ਅੱਛਾ ਅੱਛਾ ਇੱਕ ਸਾਲ ਦੀ।
ਏ ਮਤਲਬ ਕੀ ਏਧਰ ਹਰ ਸਾਲ ਐਡਮਿਸ਼ਨ ਵੀ ਹੁੰਦਾ, ਹਰ ਸਾਲ ਫ਼ੀਸ ਜਾਂਦੀ ਜੇ। ਤੇ ਹਰ ਸਾਲ ਐਡਮਿਸ਼ਨ ਹੁੰਦਾ ਜੇ।
ਹਾਂ ਹਾਂ ਮ ਇੱਕ ਲੱਖ ਰੁਪਿਆ ਤੁਸੀਂ ਹਰ ਸਾਲ ਭਰਨਾ ਹੀ ਭਰਨਾ ਵਾ।
ਅੱਛਾ! ਹੂੰ ਸਿਸਟਮ ਬੜਾ ਭੈੜਾ ਐ ਜੀ ਅਜੀਬ ਤੇ ਸਿਸਟਮ ਹੈ ਨਾ।
ਹੁੁਣ ਏਧਰ ਕਿਧਾ ਐ ਕੀ ਹਰ ਮੀਨੇ ਫੀਸ ਦੇ ਦੋ, ਚਲੋ ਦੋ ਢਾਈ ਹਜ਼ਾਰ ਜਿੰਨੇ ਵੀ ਹਨ।
ਓ ਤੇ ਚਲੋ ਨਿਕਲ ਈ ਆਂਦੀ ਪਤਾ ਮੈਨੂੰ।
ਹਾਂ ਔਰ ਇੱਧਰ ਜੇਵੇਂ। ਇੱਕ ਲੱਖ ਰੁਪਏ ਦੀ ਤਿੰਨ ਇੰਸਟਾਲਮੈਂਟ ਬਣਾ ਦੇਣਗੇ ਪੈਂਤੀ- ਪੈਂਤੀ ਹਜ਼ਾਰ ਰੁਪਏ ਦੀ ਦੋ।
ਅੱਛਾ ਅੱਛਾ ਅੱਛਾ ਅੱਛਾ ਠੀਕ ਏ।
ਓ ਮੈਨੂੰ ਤੇ ਸਗੋਂ ਮੰਥਲੀ ਵਾਲਾ ਸਿਸਟਮ ਵਧੀਆ ਲੱਗਦਾ ਸੀ, ਹਰ ਮਹੀਨੇ ਦਿੱਤੀ ਤੇ ਛੁੱਟੀ।
ਛੁੱਟੀ ਹਾਂ ਸਈ ਗੱਲ ਐ, ਅਰੇ ਮੰਥਲੀ ਅਗਰ ਜਿੰਨੀ ਫੀਸ ਸਾਡੇ ਜਗਾਦਰੀ 'ਚ ਹੈਗੀ ਏ। ਤੇ ਓਦੇ ਹਿਸਾਬ ਨਾਲ ਵੀ, ਸਾਡੇ ਤੀਹ ਕੁ ਹਜ਼ਾਰ ਰੁਪਇਆ ਬਣਦਾ ਐ ਸਾਲ ਦਾ। ਈਵੇੈਂਟ ਲਗਾਇਆ ਨਾ, ਮੇਰੇ ਬੇਟੇ ਦੀ ਹੁਣ ਜਿਵੇਂ ਅਠਾਰਾਂ ਸੌ ਰੁਪਏ ਫੀਸ ਏ ਸੈਕਿੰਡ ਕਲਾਸ। ਦੀ। ਤੇ ਓਦੇ ਐਸਟੀਮੇਟ ਲਗਾਇਆ, ਤੇ ਮੇਰਾ ਪੂਰਾ ਅਹ ਉਨੱਤੀ ਹਜ਼ਾਰ ਰੁਪਏ ਬਣਿਆ ਮਹੀਨੇ। ਇੱਕ ਸਾਲ ਦਾ ਤਾਂ ਵੀ।
ਹਾਂ! ਇੱਕ ਸਾਲ ਹਾਂ ਤਾਂ ਓਹੀ ਮੈਂ ਕੈਂਦੀ ਆਂ ਕਿੰਨਾ ਵਧੀਆ ਸਕੂਲ ਹੈਗਾ ਔਰ ਓਹੀ। ਸਕੂਲ ਦਾ ਮੈਂ ਸੇਮ ਕੈਂਪਸ ਇੱਥੇ ਦੇਖ ਰੀ ਆਂ ਨਾ ਤੇ ਮੈਨੂੰ ਕੋਈ ਡੇਢ ਲੱਖ। ਪਰ ਦੋ ਲੱਖ ਰੁਪਇਆ। ਪੈ ਰਿਹਾ ਤੇ ਫੇਰ ਮੈਂ ਕੋਈ ਬੇਕੂਫ ਥੋੜੀ ਆਂ ਯਾਰ, ਏਨੇ ਮੈਂਗੇ ਸਕੂਲ ਪਾਵਾਂ।
ਹਾਂ, ਸਈ ਗੱਲ ਆ ਬਿਲਕੁਲ ਸਈ, ਫੇਰ ਬੱਚੇ ਨੂੰ ਟਿਊਸ਼ਨ ਵੀ ਚਾਈਦੀ ਏ।
ਬੜੀ ਵਧੀਆ ਵੇ ਇੱਧਰ ਦੀ ਸਾਡੀ ਇੰਨੀ ਵਧੀਆ ਨੀ ਏ।
ਨਈ ਤੇ ਫੇਰ ਟਿਊਸ਼ਨ ਵੀ ਅਲੱਗ ਵੱਖਰੀ।
ਟਿਊਸ਼ਨ ਦੀ ਅਲੱਗ ਹੈਗੀ ਫੇਰ ਟਿਊਸ਼ਨ ਦੇ ਪੈਸੇ ਦੋ, ਓ ਫੇਰ ਓਸ ਤੋਂ ਬਾਦ ਫੇਰ ਖਾਣਾ ਅਗਰ ਫੇਰ ਅ ਕੰਪਲਸਰੀ ਹੈਗੀ। ਕੀ ਬੱਚੇ ਨੂੰ ਏਥੇ ਸਕੂਲ ਵਿੱਚ ਲੰਚ ਮਿਲੇਗਾ ਹੀ ਮਿਲੇਗਾ। ਚਾਏ ਤੁਸੀ ਲੋ ਚਾਏ ਨਾ ਲਓ, ਓਦੇ ਪੈਸੇ ਅਲੱਗ ਮਿਲਣਗੇ।
ਉਹਦੇ ਪੈਸੇ ਅਲਗ ਏ
ਉਹਦੇ ਪੈਸੇ ਅਲੱਗ ਨੇ ਬੱਸ ਦਾ ਅਲੱਗ ਹੈਗਾ।
ਹਾਏ ਰੱਬਾ, ਇਹ ਤਾਂ ਬੜਾ ਜ਼ਿਆਦਾ ਮਹਿੰਗਾ ਏ ਸਕੂਲ ਤੇ, ਬਹੁਤ ਜ਼ਿਆਦਾ ਮਹ ਮਹਿੰਗਾ ਏ।
ਉਹੀ ਤੇ ਮੈਂ ਸੋਚਿਆ ਦਾਦੀ ਨਾਲ ਗੱਲ ਕੀਤੀ ਕਿ ਮੈਂ ਕਿਹਾ ਤੁਸੀਂ ਰੱਖ ਲਓ, ਇੱਕ ਸਾਲ ਤੇ ਹੋਰ ਰੱਖ ਥੋੜੇ ਪੈਸੇ ਮੈਂ ਕੱਠੇ ਕਰ ਲਵਾਂ
ਤੇ ਕੀ ਕਹਿੰਦੀ ਦਾਦੀ?
ਉਹ ਕਹ ਰਹੇ ਨੇ ਇਹਨੂੰ ਰੱਖਣ ਲਈ ਮੈਨੂੰ ਹਰ ਮਹੀਨੇ ਦਸ ਹਜ਼ਾਰ ਰੁਪਏ ਖਰਚਾ ਲਗੇਗਾ
ਉਹ ਐਵੇਂ ਹੀ ਕਹਿ ਰਹੇ ਨੇ ਤੁਹਾਨੂੰ।
ਹਾਂ। ਦਸ ਹਜ਼ਾਰ ਦਾ ਖਰਚਾ ਦੇਂਵਾਂ ਤੇ ਦਸ ਹਜ਼ਾਰ ਮੈਂ ਸਕੂਲ ਨਾ ਪਾਦਾ।
ਤੁਸੀ ਤੇ ਦੋਨੋ ਪਾਸੇ ਮਰੇ।
ਮੈਂ ਤੇ ਦੋਨੋ ਪਾਸੇ ਮਰ ਗਈ, ਉਹ ਮੈ ਤੇ ਬੜਾ ਔਖਾ ਹੋ ਗਿਆ, ਮੈਂ ਤੇ ਸਗੋਂ ਮੇਰੀ ਦੋ ਤਿੰਨ ਦਿਨ ਤੋਂ ਇੰਨੀ ਲੜਾਈਆਂ ਚੱਲ ਰਹੀਆਂ ਨੇ ਏਸੀ ਗੱਲ ਪਿੱਛੇ
ਹਾਏ ਰੱਬਾ, ਤੁਹਾਡੇ ਹਸਬੈਂਡ ਕੀ ਕਹਿੰਦੇ?
ਉਹ ਤੇ ਉਹ ਤੇ ਕਿ ਉਹਨੂੰ ਮਤਲਬ ਹੀ ਨੀ ਹੈ, ਕਿਉਂਕਿ ਸਾਰੀ ਸਿਰ ਦਰਦੀ ਤੇ ਮੇਰੀ ਏ ਨਾ।
ਤੁਹਾਡੀ ਏ।
ਕਰ ਰਹੇ ਨੇ ਉਹ ਤੇ ਅਪਣੇ ਲਈ ਕਰ ਰਹੇ ਨੇ, ਉਹ ਸਾਡੇ ਲਈ ਥੋੜੀ ਕਰ ਰਹੇ ਨੇ।
ਸਹੀ ਗੱਲ ਏ। ਪਰ ਉਹਨਾਂ ਨੂੰ ਐ ਵੀਂ ਤੇ ਕਹੋ ਨਾ, ਮੈਂ ਲੈ ਕੇ ਤੇ ਮੈਂ ਆਈ ਯਾ ਤੁਹਾਨੂੰ ਅਪਣੇ ਸ਼ਹਿਰ ਚ ਮੈਂ ਲੈ ਕੇ ਆਈ ਹਾਂ
ਇਹੀ ਤੇ ਮੈਂ ਗੱਲ ਕੀਤੀ, ਉਹ ਉਲਟਾ ਮੈਨੂੰ ਕਹ ਰਹੇ ਨੇ ਕਿ ਹਾਂ ਤੇ ਵਾਪਸ
ਵਾਪਸ ਜਾ, ਦੁਬਾਰਾ ਨਰਕ ਚ ਜਾਣਾ ਏ ਨਾ।
ਉਹੀ ਤੇ।
ਏਨਾਂ ਬੰਦਿਆਂ ਨੂੰ ਸਮਝਾਉਣਾ ਬੜਾ ਮੁਸ਼ਕਿਲ ਏ, ਏ ਤੇ ਤੁਸੀਂ ਅਪਣੇ ਆਪ ਸੱਸ ਨੂੰ ਸਮਝਾਓ ਥੋੜਾ ਜਿਆ, ਉਹਨੂੰ ਕਹੋ ਇੱਕ ਸਾਲ ਹੋਰ ਕਢਾ ਲੈ ਮੇਰਾ। ਔਖੇ ਸੋਖ਼ੇ
ਕਿਹਾ ਵੈਗਾ, ਬੜਾ ਕਿਹਾ ਵੈਗਾ, ਉਹ ਕਹ ਰਹੀ ਏ ਕਿ ਹੋਨ ਫੇਰ ਨਾਲੇ ਨਨਾਨਾਂ ਵੀ ਵਿੱਚੇ ਆ ਗਈਆਂ ਨੇ ਓ ਕੈ ਰੀ ਐ ਕਿ ਨਹੀਂ, ਜੇ ਮਾਂ ਨੂੰ ਰੱਖੋਗੇ ਤੇ ਇਨੇ ਪੈਸੇ
ਅੱਛਾ, ਨਨਾਣਾਂ ਵੀ ਕਹਿੰਦੀਆਂ ਪਈਆਂ ਬੀ ਬੱਚਾ ਅਪਣੇ ਕੋਲ ਰੱਖੋ। ਅੱਛਾ, ਅੱਛਾ
ਹੈਲੋ। ਹੈਲੋ। ਹੈਲੋ।